ਹਾਂਜੀ, ਸਸ ਰੀ ਕਾਲ ਜੀ।
ਸਸ ਰੀ ਕਾਲ ਜੀ, ਹੋਰ ਕਿੱਦਾਂ
ਵਧੀਆ ਜੀ, ਤੁਸੀਂ ਦੱਸੋ।
ਅਸੀਂ ਵੀ ਵਧੀਆ ਜੀ, ਹੋਰ ਕੀ ਕਰਦੇ ਪਏ ਓ।
ਬਸ ਜੀ ਮਾੜਾ ਜਾ ਕੰਮ ਸੀਗਾ, ਹੁਣ ਫਰੀ ਹੋ ਕੇ ਬੈਠੇ ਸੀ। ਤੇ ਮੈਂ ਕਿਹਾ ਚਲੋ ਗੱਲਬਾਤ ਕਰ ਲਈਏ, ਆਪਣੇ ਫਰੈਂਡ ਨਾਲ।
ਹਾਂਜੀ -ਹਾਂਜੀ, ਬਿਲਕੁਲ ਕਰਨੀ ਚਾਹੀਦੀ ਐ ਜੀ।
ਹਾਂਜੀ, ਹੋਰ ਤੁਸੀਂ ਦੱਸੋ ਕੀ ਕਰ ਰਹੇ ਸੀ।
ਮੈਂ ਵੀ ਫਰੀ ਹੋਈ ਸੀ ਹੁਣੇ। ਕੰਮ ਕਰਕੇ, ਤੇ ਤਿੰਨ ਦਿਨ ਹੋਗੇ ਇਥੇ ਮੀਂਹ ਪੈ ਰਿਹਾ, ਬੜਾ ਸੋਹਣਾ ਮੌਸਮ ਹੋਇਆ ਇੱਥੇ ਦਾ। ਤੇ ਘਰ ਹਾਂਜੀ, ਗਰਮੀ ਵੀ ਘੱਟ ਈ ਐ, ਇੱਥੇ ਹੁਣ। ਹੁਣ ਮੌਸਮ ਬੜਾ ਚੰਗਾ ਹੋਇਆ ਇੱਥੇ ਤੇ ਮ ਮਜ਼ਾ ਆ ਰਿਹਾ।
ਅੱਛਾ -ਅੱਛਾ, ਸਾਡੇ ਇੱਧਰ ਵੀ ਰਾਤੀ ਬਹੁ ਤੇਜ਼ ਬਾਰਿਸ਼ ਹੋਈ ਐ। ਬਹੁ ਜ਼ਿਆਦਾ ਤੇਜ਼ ਇਹ, ਹਾਂਜੀ ਸਾਡੇ ਇੱਧਰ ਦਾ ਇੰਨਾ ਮਤਲਬ ਅੰਦਰ ਪਾਣੀ ਆ ਰਿਹਾ ਸੀ, ਇੰਨੀ ਮਤਲਬ ਗਲੀ ਭਰ ਗਈ ਸੀ ਪਾਣੀ ਨਾਲ ਨਾ।
ਐਨੀ -ਐਨੀ ਤੇਜ਼
ਹਾਂਜੀ ਫਿਰ ਅਸੀਂ ਤਾਂ ਰਾਤੀ ਲੇਟ ਹੀ ਸੁੱਤੇ ਇੱਕ ਡੇਢ ਵਜੇ ਤੱਕ। ਗੇਟ ਦੇ ਕੋਲ ਖੜੇ ਰਹੇ, ਤੇ ਮੇਰੇ ਹਸਬੈਂਡ ਤੇ ਮੇਰਾ ਮੁੰਡਾ ਤਾਂ ਨਹਾਤੇ ਵੀ ਬਾਰਿਸ਼ ਦੇ ਵਿੱਚ।
ਹਾਂਜੀ, ਅੱਛਾ ਜੀ।
ਹਾਂਜੀ, ਤੇ ਇਹ ਨਾਂਦੇ ਪਏ ਸੀ। ਤੇ ਕਹਿੰਦੇ ਕਿੰਨੇ ਦਿਨ ਹੋ ਗਏ ਬਾਰਿਸ਼ ਨੀ ਹੋਈ, ਹੁਣ ਹੋਈ ਐ ਬਾਰਿਸ਼। ਤੇ ਤਾਂ ਨਾ ਰਹੇ ਸੀ, ਮੈਂ ਕਿਹਾ ਇਨੀ ਲੇਟ, ਮੈਨੂੰ ਕਹਿੰਦੇ ਤੁਸੀਂ ਤੁਸੀਂ ਵੀ ਆ ਜਾਓ, ਮੈਂ ਕਿਹਾ ਮੈਂ ਨੀ ਆਣਾ ਐਨੀ ਲੇਟ ਨੀ ਮੈਂ ਨਹਾਣਾ।
ਤੇ
ਤੇ ਮਤਲਬ ਮੌਸਮ ਵਧੀਆ ਹੋ ਗਿਆ ਸੀ ਮਜ਼ਾ ਆਇਆ। ਵੀ ਹਾਂ, ਮਤਲਬ ਮੈਂ ਤਾਂ ਹਾਂਜੀ ਮੈਂ ਤਾਂ ਬਾਰਿਸ਼ ਚ ਬਾਹਰ ਨਿਕਲੀ ਨੀ। ਪਰ ਇਹਨਾਂ ਨੂੰ ਦੇਖ ਕੇ ਵਧੀਆ ਲੱਗ ਰਿਹਾ ਸੀ।
ਹਾਂਜੀ,
ਗਰਮੀ ਚ ਮਤਲਬ ਰਾਹਤ
ਹਾਂਜੀ, ਮੈਂ ਕਿਹਾ ਸਗੋਂ ਵਧੀਆ ਹੋ ਗਿਆ ਇੰਨੀ ਗਰਮੀ ਪੈ ਰਹੀ ਸੀ। ਤੇ ਬਾਰਿਸ਼ ਆਂਦੀ ਨੀ ਪਈ ਸੀ ਤੇ ਹੁਣ ਆਗੀ ਐ ਤਾਂ ਚੰਗਾ ਹੋ ਗਿਆ ਇੱਥੇ ਵੀ ਮੌਸਮ ਬੜਾ ਚੇਂਜ ਹੋ ਗਿਆ।
ਹਾਂਜੀ, ਸਾਡੇ ਇੱਧਰ ਵੀ ਹਾਂ।
ਹਾਂਜੀ,
ਤੇ ਇਹ ਐ ਕਿ ਬਾਹਰ ਮੌਸਮ ਸਹੀ ਐ ਜੇ ਅੰਦਰ ਬੈਠੇ ਨਾ ਅ ਹਜੇ ਵੀ ਹੋਮਸ ਹੈਗੀ ਐ।
ਹਾਂਜੀ ਹਾਂਜੀ, ਹੁੰਦੀ ਐ ਅਸੀਂ ਤੋਂ ਰਾਤੀ ਵੀ ਬਾਹਰ ਸੁ ਤੇ ਸੀ ਵੇਹੜੇ ਚ ਈ। ਆਪਣੇ ਹਾਂਜੀ ਘਰ ਚ ਤੇ ਨੀ ਹੋਮਸ ਹੀ ਲੱਗਦੀ ਸੀ। ਨਹੀਂ ਮਤਲਬ। ਮਤਲਬ ਕਿ ਹੁੰਦਾ ਤਾਂ ਸਹੀ ਐ ਰੂਮ ਸਈ ਅਹ ਪਹਿਲੋਂ ਚੰਗਾ ਤੋਂ ਸਹੀ ਹੋਇਆ ਸੀ। ਤੇ ਹੁਣ ਮਨ ਨੀ ਕਰਦਾ ਸੀ ਅੰਦਰ ਸੌਣ ਨੂੰ ਕਿ ਇੰਨਾ ਸੋਹਣਾ ਮੌਸਮ ਐ। ਮੈਂ ਮੈਂ ਕਿਹਾ ਮੈਂ ਤਾਂ ਬਾਹਰ ਹੀ ਪਵਾਂਗੀ ਇੱਥੇ ਈ ਮੈਂ ਕਿਹਾ ਵਧੀਆ
ਅੱਛਾ-ਅੱਛਾ, ਹਾਂ ਨਹੀਂ-ਨਹੀਂ ਠੀਕ ਐ ਬਾਹਾਰ ਹਵਾ ਵੀ ਲੱਗਦੀ ਨਾ ਤਾਜ਼ੀ।
ਹਾਂਜੀ-ਹਾਂਜੀ ਹਾਂਜੀ,
ਅੱਛਾ-ਅੱਛਾ, ਅੱਛਾ ਤੁਸੀਂ ਤੁਹਾਡਾ ਰੂਮ ਉੱਪਰ ਹੋਣਾ ਨਾ।
ਹਾਂਜੀ, ਸਾਡਾ ਉੱਪਰ ਐ ਨਾ ਤੇ ਉੱਪਰ ਵਾਲਾ ਜਿਹੜਾ ਰੂਮ ਹੈਗਾ। ਤੇ ਵੋ ਬਹੁਤ ਤਪਦਾ ਧੁੱਪ ਧੁੱਪ ਨਾਲੋਂ ਹਾਂਜੀ ਧੁੱਪ ਕਰਕੇ। ਬਹੁਤ ਤਪਦਾ ਹਾਂ ਉੱਪਰ ਦਾ ਰੂਮ।
ਅੱਛਾ,
ਹਾਂਜੀ,
ਚਲੋ ਹੁਣ ਤਾਂ ਦੋ-ਦੋ ਤਿੰਨ ਦਿਨ ਤੋਂ ਤਾਂ ਮੌਸਮ ਸਹੀ ਆ।
ਹਾਂਜੀ, ਜੇ ਜਿਹੜਾ ਨੀਚੇ ਦਾ ਤੇ ਉਹ ਠੰਡਾ ਰਹਿੰਦਾ। ਉੱਪਰ ਨਾਲੋਂ।
ਅੱਛਾ,
ਹਾਂਜੀ,
ਠੀਕ ਐ
ਹਾਂਜੀ, ਹੋਰ ਹੋਰ ਦੱਸੋ ਜੀ।
ਹੋਰ ਬਸ ਵਧੀਆ ਮੈਂ ਉਹੀ ਗੱਲ ਕਰ ਰਹੀ ਸੀ ਮੌਸਮ ਦੀ ਮੈਂ। ਕਿ ਇੱਧਰ ਵੀ ਵਧੀਆ ਹੋ ਗਿਆ ਮੌਸਮ। ਅਤੇ ਇਹਨਾਂ ਨਾਲ ਗਰਮੀ ਬਹੁਤ ਸੀ ਪਹਿਲਾਂ ਤਾਂ ਬਹੁਤ ਜ਼ਿਆਦਾ ਗਰਮੀ ਸੀ ਹੁਣ ਠੀਕ ਹੈ ਫੇਿਰ ਵੀ ਹਾਂ ਧੁੱਪ ਤਾਂ ਹੈਗੀ ਹੈ ਜੇ ਆਪਾਂ ਬਾਹਰ ਨੂੰ ਨਿਕਲੀਏ ਤਾਂ ਧੁੱਪ, ਲੱਗਦੀ ਨੀ ਤਾਂ ਰਾਹਤ ਐ ਗਰਮੀ ਨੂੰ ਅੱਜ ਹਾਂਜੀ।
ਸਾਡੇ ਇੱਥੇ ਤੇ ਤਿੰਨ ਦਿਨ ਹੋ ਗਏ ਸੀ। ਮੀਂਹ ਪੈਂਦੇ ਨੂੰ ਤੇ ਇਨੀ ਇੰਨੀ ਤੇਜ਼ ਤਾਂ ਨੀ ਤੀ ਮਤਲਬ ਕਿ ਹੁੰਦੀ ਸੀ ਕਿਣ ਮਣੀਆਂ ਸੀ ਹੁੰਦੀ ਸੀ। ਤੇ, ਉਦੋਂ ਮਤਲਬ ਤਿੰਨ ਦਿਨ ਤੋਂ ਲਗਾਤਾਰ ਹੁੰਦੀ ਰਹੀ ਹੁੰਦੀ ਰਹੀ ਤੇ। ਮੌਸਮ ਉਹਦੇ ਨਾਲ ਹੀ ਅੱਛਾ ਹੋ ਗਿਆ ਸੀ ਹਾਂਜੀ।
ਅੱਛਾ ਅਤੇ ਸਾਡੇ ਇੱਧਰ ਤਾਂ ਰਾ ਤੇ ਆਈ ਹੈ ਰਾਤੀ ਐੱਸ ਤਰਾ ਲੱਗਦਾ ਬਾਰਾਂ ਸਵਾ ਬਾਰਾਂ ਵਜੇ ਬਾਰਿਸ਼ ਆਈ ਹੈ ਬੜੀ ਤੇਜ਼ ਆਈ ਆ ਤੇ ਹਾ ਉਹ ਤੋਂ ਪਹਿਲਾਂ ਮੈਂਨੂੰ ਗਰਮੀ ਲੱਗ ਰਹੀ ਸੀ ਤੇ ਮੈਂ ਨਹਾ ਕੇ ਹੀ ਹਟੀ ਸੀ ਮੈਂ ਕਿਹਾ ਜੇ ਮੈਨੂੰ ਪਤਾ ਹੁੰਦਾ ਵੀ ਬਾਰਿਸ਼ ਆਉਣੀ ਹੈ ਤਾਂ ਮੈਂ ਬਾਰਿਸ਼ ਚ ਨਾਹਾ ਲੈਣਾ ਸੀ ਇਹਨਾਂ ਦੇ ਨਾਲ ਹੀ ਫੇਰ ਮੈਂ ਨਹਾ ਕੇ ਹਟੀ ਸੀ ਫੇਰ ਮੇਰੇ ਬਾਅਦ ਚ ਨਹਾਦਾ ਮਨ ਹੀ ਨੀ ਕੀਤਾ ਮੈਂ ਕਿਹਾ ਹੁਣ ਨੀ ਨਹਾਉਣ
ਹਾਂਜੀ ਹਾਂਜੀ ਫੇਰ ਮਨ ਨੀ ਕਰਦਾ ਹਾਂਜੀ
ਮੈਂ ਕਿਹਾ ਹੁਣ ਇਹ ਮੈਂ ਕੱਪੜੇ ਚੇਜ ਕੀਤੇ ਨਹਾ ਕੇ ਹੁਣ ਫੇਰ ਕਰਨੇ ਪੈਣੇ ਆ ਹ ਤੇ ਮੌਸਮ ਦੇਖ ਕੇ ਮਨ ਵੀ ਹੋ ਰਿਹਾ ਸੀ ਕਿ ਨਿਕਲਾਂ ਬਾਹਰ ਨੂੰ ਪਰ ਟਾਈਮ ਵੀ ਬਹੁਤ ਹੋ ਗਿਆ ਸੀ ਹਮ ਹ
ਕਿੰਨੇ ਟਾਈਮ ਹੋ ਗਿਆ ਸੀ ਤੁਹਾਨੂੰ
ਬਾਰਾਂ ਸਵਾ ਬਾਰਾਂ ਵਜੇ ਆਈ ਹੈ ਬਾਰਿਸ਼
ਅੱਛਾ ਅੱਛਾ ਉਥੇ ਲੇਟ ਆਈ ਹੈ ਨਾ ਹਾਂਜੀ ਹਾਂਜੀ ਮੈ ਕਿ ਕਵਾ
ਤੇ ਫੇਰ ਇਹ ਤਾਂ ਲੱਗੇ ਪਏ ਸੀ ਨਾਣ ਕੁੜੀ ਛੋਟੀ ਛੋਟੇ ਵਾਲੀ ਉਹ ਵੀ ਕਹਿੰਦੀ ਸੀ ਮੰਮੀ ਮੈਂ ਵੀ ਨਾ ਬਾਰੀਸ ਚ ਮੈਂ ਕਿਹਾ ਨਹੀਂ ਤੈਨੂੰ ਬੁਖਾਰ ਸੀਗਾ ਤੂੰ ਨਈ ਨਹਾਣਾ ਹਾਂ ਫਿਰ ਉਹਨੂੰ ਮਨਾ ਕੀਤੀ ਹਾਂਜੀ ਹਾਂਜੀ
ਹਾਂਜੀ ਹੋਰ
ਤੁਹਾਡੇ ਮੰਮਾ ਗਏ ਕੰਮ ਤੇ
ਹਾਂਜੀ ਸਾਡੇ ਮੰਮਾ ਕੰਮ ਤੇ ਗਏ ਹੈ
ਤੁਹਾਡੇ ਹਸਬੈਂਡ
ਸਾਡੇ ਹਸਬੈਂਡ ਵੀ ਕੰਮ ਤੇ ਗਏ ਆ ਅੱਜ ਅੱਜ ਗਏ ਆ ਤਿੰਨ ਦਿਨਾਂ ਦੀ ਛੁੱਟੀ ਲੈਇ ਹੋਈ ਸੀ ਤੇ ਕਦੇ ਸਾਦੀ ਚ ਕਦੀ ਕਹੀ ਕਦੀ ਕਹੀ ਐ ਇਏਦਾਂ ਘੁੰਮਦੇ ਸੀ ਤੇ ਹੁਣ ਤਿੰਨ ਦਿਨ ਬਾਅਦ ਗਏ ਆ ਜੀ
ਅੱਛਾ ਹਾਂਜੀ ਆਪਣੀ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਸੀ ਤੁਸੀਂ ਦੱਸਿਆ ਸੀ ਸ਼ਦੀ ਚ ਗਏ ਆ ਹਾਂ ਤਵਾਡੇ ਹਸਬੈਂਡ ਬਹੁਤ ਸਰਦੀਆਂ 'ਚ ਬਹੁਤ ਜਾਂਦੇ ਨਾ
ਹਾਂਜੀ ਹਜੀ ਜੀ ਮੈਂ ਓ ਦਿਨ ਵੀ ਦੱਸਿਆ ਸੀ ਤੁਹਾਨੂੰ ਨਾ ਹਾਂਜੀ
ਨੂੰ ਲੱਗਦਾ ਇਹਨਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈਗਾ
ਹਾਂਜੀ ਬਹੁਤ ਸ਼ੌਕ ਹੈ ਇਹਨਾਂ ਨੂੰ ਬੱਸ ਕਈ ਬੰਦੇ ਹੁੰਦੇ ਆ ਸ਼ਾਦੀ ਦੇ ਬਾਅਦ ਚੇਂਜ ਹੋ ਜਾਂਦਾ ਹੈ ਪਰ ਇਹ ਨੀ ਚੇਂਜ ਹੁੰਦੇ
ਅੱਛਾ ਅੱਛਾ
ਇਹ ਤਾਂ ਜਿੱਦਾ ਪਹਿਲੇ ਕੁ ਵਾਰ ਟਾਈਮ ਸੀ ਨਾ ਹੁਣ ਇਹਨਾਂ ਦਾ ਉਹੀ ਹੈ ਜੀ ਹੁਣੇ ਵੀ
ਅੱਛਾ
ਹਾਂਜੀ
ਚਲੋ ਕਈ ਬੰਦੇ ਚੇਂਜ ਹੋ ਜਾਂਦੇ ਕਈ ਨਹੀਂ ਵੀ ਹੁੰਦੇ
ਹਾਂਜੀ ਇਹ ਤਾਂ ਹੈ ਜੀ ਹਾਂਜੀ ਹਾਂ
ਹੁਣ ਕਿੱਦਾਂ ਦਾ ਮੌਸਮ ਹੋਇਆ ਹੋ ਇੱਦਾਂ
ਇਏਧਰ ਤੋਂ ਹੁਮ ਇੱਥੇ ਦਾ ਮੌਸਮ ਤਾਂ ਵਧੀਆ ਹੋਇਆ ਜੀ ਇੱਥੇ ਦਾ ਮਤਲਬ ਠੰਡਾ ਜਿਹਾ ਹੋਇਆ ਇੰਨੀ ਧੁੱਪ ਵੀ ਨੀ ਹੁੰਦੀ ਹਾਂਜੀ ਹਾਂਜੀ ਇੱਥੇ ਐਨੀ ਧੁੱਪ ਨੀ ਹੈ
ਹਾਂਜੀ,
ਹਾਂਜੀ,
ਮੈਂ ਤਾਂ ਨੀਚੇ ਸੀ, ਉਹ ਨਾ ਉੱਧਰੋਂ ਹੀ ਕੋਈ ਮੈਡਮ ਬੈਠੇ ਸੀ।
ਹਾਂਜੀ,
ਹਾਂਜੀ,
ਮੈਂ ਕਿਹਾ ਇੱਥੇ ਦਾ ਮੌਸਮ ਤਾਂ ਚੰਗਾ ਹੋਆ ਹੈ।
ਉਹ ਮੈਂ ਕੁੰਡੀ ਨੀ ਲੱਗ ਰਹੀ ਸੀ, ਮੈਂ ਲਾ ਰਹੀ ਸੀ। ਠੀਕ ਹੈ ਹਾਂਜੀ, ਠੀਕ, ਹਾਂਜੀ, ਠੀਕ ਠੀਕ,
ਨਹੀਂ ਤੁਹਾਨੂੰ ਵੀ ਫੋਨ ਕਰ ਲਾਂਗੇ ਠੀਕ ਹੈ, ਹਾਂਜੀ,
ਹਾਂਜੀ, ਹਾਂਜੀ, ਕੋਈ ਆ ਗਿਆ ਸੀਂ।
ਹਾਂਜੀ, ਉਹ ਕੋਈ ਆ ਗਿਆ।
ਹੈਲੋ, ਹਾਂਜੀ-ਹਾਂਜੀ। ਤਾਂ ਹੈ ਹੀ ਹੈ, ਤੇ ਇਹ ਆਪਾਂ ਜੇ ਗੱਲ ਕਰੀ ਹੁੰਦੀ ਹੈ ਤੇ ਵਿੱਚ ਵਿੱਚ ਹੀ ਕੋਈ ਹੈ ਹੀ ਜਾਂਦਾ ਹੈ
ਦਾ ਨਹੀਂ ਤਾਂ ਓਦਾਂ-ਓਦਾਂ ਫਰੀ ਬੈਠੇ ਸੀ।
ਹਾਂ ਜੇ ਏਦਾਂ ਬੈਠੀ, ਫਰੇਈ ਨਾ ਫਿਰੀ ਤੇ ਤਾਂ ਹੀ ਤਬ ਨੀ ਕੋਈ ਜਾਂਦਾ ਤੇ ਜੇ ਜੇ, ਆਪਾਂ ਬਾਤ ਕਰਨੇ ਲੱਗ ਜਾਏ, ਤੇ ਓਦਾਂ ਹੀ ਕੋਈ ਆ ਜਾਂਦਾ।
ਕੋਈ ਆ ਜਾਂਦਾ ਹਾਂਜੀ,
ਹਾਂਜੀ, ਹੋਰ ਦੱਸੋ ਜੀ?
ਹੋਰ ਬਸ ਵਧੀਆ ਹੈ ਜੀ,
ਏ ਸੀ ਦੀ ਤੁਹਾਨੂੰ ਲੋੜ ਹੀ ਨੀ ਪੈ ਰਹੀ ਹੁਣ
ਨਹੀਂ ਉਹ ਅੰਦਰ ਨਾ ਹੁਮਸ ਜੀ ਰਹਿੰਦੀ, ਅੰਦਰ ਤਾਂ ਚਲਾਇਆ ਹੋਇਆ ਸੀ ਏਸੀ।
ਅੱਛਾ ਰਹਿੰਦੀ ਆ, ਹੋਮਸ ਜੀ ਹਾਂਜੀ-ਹਾਂਜੀ ਇਹ ਵੀ ਹੈ। ਹਾਂ ਅਸੀਂ ਤਾਂ ਕੂਲਰ ਚਲਾਦੇ ਆ ਨਾ, ਹਾਂ ਅਸੀਂ ਕੂਲਰ ਚਲਾਦੇ ਆ ਨਾ ਬਾਹਰ ਵਿਹੜੇ ਚ ਹੀ ਹਾਂਜੀ ਤੇ ਉਹ ਉਸਦੇ ਨਾਲ ਹੀ, ਠੰਡਾ ਹੋ ਜਾਂਦਾ ਹੈ। ਵਿਹੜਾ ਵੀ ਤੇ ਅੰਦਰ ਤੱਕ ਰੂਮ ਠੰਡਾ ਹੋ ਜਾਂਦਾ, ਉਹਦੇ ਨਾਲ ਹੈਲੋ,
ਚਲੋ,
ਹੈਲੋ, ਹਾਂਜੀ ਬੋਲਦੇ ਨੀ ਤੁਸੀਂ, ਮੈਂ ਕਿ ਹਾਂਜੀ ਬੋਲ ਨੀ ਪਏ। ਹਾਂਜੀ ਆਵਾਜ਼ ਨਹੀਂ ਆਗੀ ਆਈ ਸੀ ਤੁਹਾਡੀ।
ਆਈ ਨਹੀਂ ਆਵਾਜ਼,
ਨਹੀਂ ਹੁਣ ਤੇ ਆ ਰਹੀ ਹੈ, ਹਾਂਜੀ ਹੁਣ ਤੇ ਆ ਰਹੀ ਹੈ।
ਠੀਕ ਹੈ, ਠੀਕ ਹੈ, ਹਾਂਜੀ ਦੱਸੋ?
ਹਾਂ ਹਾਂਜੀ, ਮੈਂ ਕਿਹਾ ਪਹਿਲੇ ਨਾਲ ਚੰਗਾ ਹੋ ਗਿਆ। ਮੌਸਮ ਕਰਕੇ ਚੇਂਜ ਹੋ ਗਿਆ, ਨਾ ਤੇ ਬਾਰਿਸ਼ ਕਰਕੇ। ਚੇਂਜ ਹੋ ਗਿਆ, ਮੌਸਮ ਵਧੀਆ ਮੈਂ ਏਦਾਂ ਹੀ ਮੌਸਮ ਸੁਮ ਐਣੇ ਨਾ ਤੇ ਵਧੀਆ ਹੋ ਜਾਏਗਾ।
ਹਾਂ, ਇਹ ਤਾਂ ਗੱਲ ਸਹੀ ਹੈ ਤੁਹਾਡੀ। ਬਸ ਹੁਣ ਅੱਗੇ-ਅੱਗੇ ਬਾਰਿਸ਼ਾਂ ਸ਼ੁਰੂ ਹੀ ਹੋ ਜਾਣੀ ਆਂ।
ਹਾਂਜੀ, ਤੇ ਜਿਨਾਂ ਨੇ, ਫਸਲ ਉਗਾਤੀ ਹੈ, ਉਹ ਉਹ ਉਹਨਾਂ ਦੀ ਫੇਰ ਫਸਲ ਖ਼ਰਾਬ ਹੋ ਜਾਣੀ ਹੈ। ਇਹ ਮਤਲਬ ਕੀ, ਇਹ ਬਾਰਿਸ਼
ਬਾਰਿਸ਼ ਵਿੱਚ ਹਾਂਜੀ।
ਹਾਂਜੀ, ਉਹਨਾਂ ਦੇ ਨੁਕਸਾਨ ਹਾਂਜੀ। ਹਾਂਜੀ, ਉਹਨਾਂ ਦਾ ਨੁਕਸਾਨ ਬੜਾ ਹੁੰਦਾ ਹੈ, ਲੋਕਾਂ ਦਾ
ਹਾਂਜੀ, ਕਿਸਾਨਾਂ ਦਾ
ਹਾਂਜੀ- ਹਾਂਜੀ, ਓਕੇ ਜੀ, ਚੰਗਾ ਹਾਂਜੀ -ਹਾਂਜੀ, ਹਾਂਜੀ ਚੰਗਾ ਜੀ। ਓਕੇ ਜੀ।